ਵੰਸ਼। ਅੱਛਾ ਹੋਰ ਘਰ ਸਾਰੇ ਠੀਕ ਠਾਕ?
ਹਾਂ ਤੁਸੀਂ ਸੁਣਾਓ?
ਅੱਛਾ ਹਾਂ ਵਧੀਆ। ਹੋਰ ਕੀ ਕਰਨ ਦਿਆ ਸੀ।
ਬਸ ਹੋਜੇ ਮੈਂ ਰੋਟੀ ਰੂਟੀ ਖਾ ਕੇ ਬੈਠੇ ਸੀ। ਤੇ ਹੁਣ ਥੋੜ੍ਹੇ ਜਿਹੇ ਅਸੀਂ ਮੈਂ ਸੋ ਨਹੀਂ ਚੱਲੇ ਹਾਂ।
ਅੱਛਾ ਅੱਛਾ ਅਸੀਂ ਵੀ ਬਸ ਸੋਣ ਹੀ ਚੱਲੇ ਹਾਂ।
ਅੱਛਾ।
ਮੈਂ ਕਿਹਾ ਇੱਕ ਵਾਰੀ ਫੋਨ ਕਰ ਲੈ ਵੰਸ਼ ਨੂੰ
ਹਮ ਨਹੀਂ ਸਹੀ ਕੀਤਾ ਵੈਸੇ ਵੀ ਬੜੇ ਦਿਨਾਂ ਤੋਂ ਗੱਲ ਨੀ ਕੀਤੀ ਅਸੀਂ
ਸਹੀ ਗੱਲ। ਕਿੰਨਾ ਟਾਈਮ ਹੋ ਗਿਆ ਇੱਕ ਸੈਕਿੰਡ ਹੋ ਗਿਆ ਸਾਨੂੰ ਗੱਲ ਕੀਤੇ ਹੋਏ।
ਹਾਂ।
ਬਸ ਕੁਛ ਨੀ ਹਜੇ ਤਾਂ ਫ੍ਰਰੀ ਆ ਹਜੇ ਤਾਂ ਵਿੇਹਲੀ ਆ।
ਅੱਛਾ।
ਹਾਂ। ਹੋਰ ਤੂੰ ਕੀ ਕਰਨ ਦੇ ਆ।
ਮੈਂ ਉਹੀ ਜ ਤੁਹਾਨੂੰ ਦ ਦੱਸਦਾ ਪਿਆ ਸੀ।
ਹਾਂ ਦੱਸ ਦੱਸ ਦੱਸ ਸਕਦੇ ਤੂੰ
ਉਹ ਇੱਕ ਦਿਨ ਪਹਿਲੇ ਦੱਸਿਆ ਨ ਸੀ ਮੈਂ ਤੁਹਾਨੂੰ ਕਿ ਉਹਦੇ ਅਸਾਈਨਮੈਂਟ ਦਾ ਕੰਮ ਕਰਨਾ।
ਹਾਂ ਹਾਂ ਦੱਸਿਆ ਹੀ ਅੱਛਾ ਅੱਛਾ ਹਾਂ ਸੱਚ ਤੇਰਾ ਉਹ ਪਹਿਲਾਂ ਪਹਿਲਾ ਪੇਜ ਵੀ ਤਾਂ ਬਣਾਉਣਾ ਸੀ ਤੇਰਾ।
ਹਾਂਜੀ ਹੈਂ।
ਦਿਨੇ ਯਾਦ ਕਰਾ ਲਿਆ ਕਰਰ ਕੀ ਉਹ ਪਹਿਲਾ ਪੇਜ
ਠੀਕ ਹੈ
ਤੇ ਮਿੰਟ ਦਾ ਧਿਆਨ ਹੈ ਕਿ ਉੱਪਰ ਮਿੰਟ ਵੀ ਆਉਂਦੇ ਨੇ ਕਿੰਨਾ ਟਾਈਮ ਆਉ ਗਿਆ ਕਿੰਨਾ ਨਹੀਂ ਹਜੇ ਡੇਢ ਮਿੰਟ ਹੀ ਹੋਇਆ
ਠੀਕ ਹੈ ਕੋਈ ਚੱਕਰ ਨਹੀਂ ਹੈ
ਹਾਂ ਹੋਰ ਬਸ
ਹਾਂਜੀ
ਹੋਰ ਦੱਸ
ਬਸ ਆਹ ਲੱਗਾ ਹੋਇਆ ਮੈਂ ਕੁਰਸੀਆਂ ਸੈੱਟ ਕਰਨਾ ਪਿਆ
ਅੱਛਾ ਅੱਛਾ ਲਾਈਟਾਂ ਇੱਕ ਵਾਰੀ ਵੇਖ ਲਈ ਥੱਲੇ ਦੀ ਲਾਈਟਾਂ ਲੁਟਾਂ ਔਫ ਨੇ
ਹਾਂ ਲਾਈਟ ਔਫ ਨੇ ਕੁਰਸੀਆਂ ਸੈੱਟ ਕਰ ਲੈ ਬਸ ਫ ਅਸੀਂ ਕੁਰਸ਼ ਅਸੀਂ ਕੁਰਸ਼ੇ ਦੀ ਹੀ ਸੁਣਨੇ ਹਾਂ ਨਾ
ਅੱਛਾ ਤੁਸੀਂ ਕੁਰਸੀਆਂ ਤੇ ਸੁਣਦੇ ਹੋ ਕੁਰਸੀਆਂ ਤੇ ਕਿੱਦਾਂ ਸੁੱਤਾ ਜਾਂਦਾ ਤੁਹਾਡੇ ਕੋਲ
ਅਸੀਂ ਬਸ ਬਹਿ ਜਾਂਦੇ ਹਾਂ ਨੀਦ ਜਾਂਦੀਏ
ਅੱਛਾ।
ਹਾਂਜੀ।
ਅੱਛਾ। ਸਾਡੇ ਕੋਲ ਤਾਂ ਬੇਡ ਤੇ ਵੀ ਬੜੀ ਮੁਸ਼ਕਿਲ ਨਾਲ ਸੁਤਾ ਜਾਂਦਾ ਤੁਸੀਂ ਪਤਾ ਨੀ ਕੁਰਸੀਆਂ ਤੇ ਕਿੱਦਾਂ ਸੋ ਲੈਂਦੇ ਹੋ।
ਬਸ ਅਸੀਂ ਇਹ ਕਰੀਦਾ ਜਿਹੜੇ ਕੁਰਸੀਆਂ ਦੇ ਦੋ ਹੱਥ ਰੱਖਣ ਵਾਲੇ ਨੀ ਹੁੰਦੇ ਸਾਈਡ ਸਾਈਡ ਤੇ ਉਹਦੇ ਵਿੱਚ ਤੇ ਨੀਚੇ ਬਹਿਣ ਵਾਲੀ ਗੈਪ ਹੁੰਦਾ ਥੋੜਾ ਜਾਹਾ
ਹਾਂ ਹਾਂ
ਉਧਰੋਂ ਲੱਤ ਕੱਢੀ ਰਹੀ ਹੈ ਨੀਚੋਂ ਸਿਰ ਕੱਢੀ ਰਿਹਾ ਹੈ ਕੁਰਸੀ ਦੇ ਉੱਪਰ ਜਿੱਥੇ ਬੈਠੀ ਦਾ ਉੱਥੇ ਸਿਰਫ਼ ਕਮਰ ਕਮਰ ਰੱਖੀ ਦੀ ਹੈ ਬਾਕੀ ਇੱਕ ਸਾਈਡ ਨੂੰ ਪੈਰ ਟਕਦੇ ਰਹਿੰਦੇ ਆ ਇੱਕ ਇੱਕ ਸਾਈਡ ਤੋਂ ਸਿਰ
ਨੀਂਦ ਆ ਜਾਂਦੀ ਫੇਰ ਇਸ ਤਰ੍ਹਾਂ ਵੈਸੇ ਮੈਂ ਸੁ ਸੁਣਿਆ ਹੈ ਕੀ ਆ ਬਹੁਤ ਵਧੀਆ ਯੋਗਾਸਨ ਜਿ ਬਣ ਜਾਂਦਾ ਹੈ ਵਧੀਆ ਨੀਂਦ ਆਉਂਦੀ ਫਿਰ ਇਨਾ ਸਿਰ ਲਟਕਾਉਣ ਨਾਲ
ਹੋਰ ਕੀ ਤਾਂ, ਤਾਂਹੀ ਤੇ ਇਧਰ ਸੁਣਦੇ ਆਂ।
ਅੱਛਾ ਤੇ ਮਤਲਬ ਘਰ ਚ ਸਾਰੇ ਜਾਣੇ, ਇਸ ਤਰਾਂ ਹੀ ਸੌਦੇ ਹੋ। ਸਿਰ ਲਟਕਾ ਕੇ, ਭੈਰ ਲਟਕਾ ਕੇ।
ਹਾਂ, ਸਾਡੇ ਰਿਵਾਜ਼ ਹੈ ਨਾ।
ਕੋਈ ਇੱਕਦਮ ਆਜੇ ਬਾਹਰੋਂ ਤੇ, ਕੀ ਸੋਚੇਗਾ। ਕੀ ਆ ਕਿੱਦਾਂ ਸੁੱਤੇ ਹੋਏ ਨੇ। ਇੱਕ ਵਾਰੀ ਸੋਚ ਕੇ ਵੇਖ।
ਨਹੀਂ ਸੋਚੇਗਾ ਕਿ, ਬੜਾ ਮਸ਼ਹੂੂਰ ਹੀ ਹੋਗਾ ਉਸਨੇ।
ਅੱਛਾ। ਅੱਛਾ ਤੇ ਉਹ ਹੁਣੇ ਉਹ ਆਏ ਸੀ। ਤੁਸੀਂ ਓਦਾਂ ਸੁਤੇ ਕਿਉਂ ਨੀ। ਜਦੋਂ ਮਾਮਾ ਜੀ ਔਰ ਆਏ ਸੀ।
ਨਹੀਂ, ਉੱਦਾ ਹੀ ਸੁੱਤਾ ਸੀ ਮੈਂ ਤਾਂ।
ਅੱਛਾ!
ਹਾਂ।
ਅੱਛਾ ਤੇ ਫੇਰ ਉਹਨਾ ਨੂੰ, ਹੈਰਾਨੀ ਨੀ ਹੋਈ।
ਨਾ, ਉਹ ਕਹਿੰਦੇ ਉਹ ਤੇ ਕੇ। ਨਹੀਂ- ਨਹੀਂ ਉਹਨਾਂ ਨੂੰ ਹੈਰਾਨੀ, ਥੋੜੀ ਬਹੁਤ ਹੈਰਾਨੀ ਹੋਈ। ਉਹ ਕਹਿੰਦੇ ਅਸੀਂ ਤਾਂ, ਜਿਹੜੀ ਉਹ ਪੈ ਉਹ ਨੀ ਹੁੰਦੀ ਕਿ ਨਾਮਂ ਏ। ਚਾਰ ਪਾਈ ਹੁੰਦੀ ਜਿਹੜੀ ਨਿੱਕੀ ਜੀ।
ਹਾਂ।
ਚੌਂਕੀ ਜੀ, ਕਹਿੰਦੇ ਸੀ ਤਾਂ ਉਦੋਂ ਤੋਂ ਸੁਦੇ ਆ।
ਅੱਛਾ, ਅੱਛਾ।
ਉਹ ਮੈਂ ਪੁੱਛਿਆ ਉਹ ਤੇ ਕਿਵੇਂ ਸੁਣਦੇ ਹੋ? ਉਹ ਕਹਿੰਦੇ ਪਹਿਲੇ ਤਾਂ ਜਿਵੇਂ ਸੁਪਰਮੈਨ ਜਿਵੇਂ ਉੱਡਦਾ ਨੀ ਹੈਗਾ। ਉਵੇਂ ਇੱਕ ਹੱਥ ਅੱਗੇ ਕਰਕੇ।
ਅੱਛਾ- ਅੱਛਾ। ਨਹੀਂ ਜੇ ਅਗਰ ਉਹਨਾਂ ਨੇ, ਪਾਸਾ- ਪੂਸਾ ਲੈਣਾ ਹੋਏਗਾ। ਉਹ, ਤੇ ਚਾਰ ਪਾਈ ਤੋਂ ਮਤਲਬ, ਥੱਲੇ ਨੀ ਡਿੱਗ ਜਾਣਗੇ।
ਉਹ ਦੱਸਣਾ ਤਾਂ ਪਿਆ ਮੈਂ। ਉਹ ਪਜੀਸ਼ਨ ਫਿਕਸ ਹੋ ਜਾਏਗੀ ਨਾ। ਮੈ ਦੱਸਣਾ ਕਿਵੇ ਹੋਏਗੀ।
ਅੱਛਾ।
ਹੈਲੋ, ਜਿਵੇਂ ਕਿ ਇੱਕ ਸੁਪਰਮੈਨ ਦਾ ਪੋਜ ਹੁੰਦਾ। ਜਿਵੇਂ ਬੰਦਾ ਉਹ ਉੱਡਦਾ ਹੁੰਦਾ ਨਾ ਸੁਪਰਮੈਨ।
ਹਾਂ- ਹਾਂ।
ਤੇ ਉਹ ਚ, ਕੀ ਹੁੰਦਾ ਹੈ। ਉਹ ਉੱਡਦਾ ਹੁੰਦਾ ਹੈ। ਤੇ ਹੱਥ ਉਦਾ ਇੱਕ ਹੁੰਦਾ ਹੈ, ਲੱਤਾ ਪਿੱਛੇ ਬਿਲਕੁਲ ਸਿੱਧਾ।
ਹਾਂ- ਹਾਂ।
ਠੀਕ ਐ, ਤੇ ਜਿਹੜਾ ਉਹ ਢਿੱਡ ਰੱਖਦਾ ਨਾ ਆਪਣਾ। ਢਿੱਡ ਨੂੰ ਆਪਣੇ ਸਿਰਫ ਉਹਦੇ ਉੱਤੇ। ਚੌਂਕੀ ਜਿਹੜੀ ਉਹ ਹੁੰਦੀ। ਉਹਦੇ ਉੱਤੇ ਰੱਖ ਦਿੰਦੇ ਆ।
ਹਾਂ।
ਤੇ ਬਾਕੀ ਇੱਕ ਪਿੱਛੇ ਹੁੰਦਾ, ਇੱਕ ਹੱਥ ਅੱਗੇ।
ਅੱਛਾ।
ਹਾ।
ਤੇ ਫੇਰ ਉਹ ਸੋ ਕਿੱਦਾਂ ਜਾਂਦੇ ਨੇ, ਏਦਾਂ ਨੀਂਦ ਆ ਜਾਂਦੀ ਹੈ।
ਬਹੁਤ ਕੈਂਟ। ਬੈਡ ਤੋਂ ਵੀ ਜ਼ਿਆਦਾ ਵਧੀਆ।
ਅੱਛਾ, ਤੇ ਮਤਲਬ ਫੇਰਤਾ। ਤੁਹਾਡੇ ਘਰ ਤੇ ਉਹ ਮੰਜਿਆਂ, ਦੀ ਜਗਾ ਕੁਰਸੀਆਂ ਹੋਣਗੀਆਂ।
ਹਾਂ ਲਗਭਗ ਕੁਰਸੀਆਂ ਹੀ ਨੇ।
ਅੱਛਾ, ਤੁਸੀਂ ਫੇਰ ਬਹਿੰਦੇ ਕਿਦੇ ਤੇ ਹੋ। ਜੇ ਸੌਦੇ ਕੁਰਸੀਆਂ ਤੇ ਹੋ। ਤੇ ਬਹਿੰਦੇ ਕਿਤੇ ਤੇ ਹੋ।
ਨਹੀਂ ਬਹਨਦੇ ਮੰਜੀਆਂ ਤੇ ਆ। ਮੰਜੀਆਂ ਹੈਗੀਆਂ ਨੇ ਬਹਿਣ ਵਾਸਤੇ ਨੇ।
ਅੱਛਾ।
ਮੰਨ ਲੋ ਬਾਹਰੋਂ ਕੋਈ ਆਜੇ। ਉਹਨਾਂ ਨੂੰ ਬੈਠ ਤੇ ਬਿਠਾ ਦਈ ਦਾ ਏ।
ਹਾਂ- ਹਾਂ।
ਸੋਨ ਦੇ ਟਾਈਮ ਕੁਰਸੀਆਂ ਦੇ ਦਿੰਦੇ ਹੋਨੇ ਆ।
ਅੱਛਾ, ਠੀਕ ਏ। ਆ ਵਧੀਆ ਵੈਸੇ।
ਹੂ ਹੂ
ਆਜੇ ਹੀ ਰੀਲ ਰੂਲ ਬਣਾ ਕੇ ਬਾਹਰ ਨੀ ਨਿਕਲਣਾ ਚਾਹੀਦਾ ਵੈਸੇ ਆਈਡੀਆ ਜਿਹੜਾ ਹੈ।
ਨਹੀਂ ਨਹੀਂ ਆਹ ਜਿਹੜਾ ਨੁਸਕਾ ਨਾ ਆਹ ਕੀ ਫਿਰ ਇਹਦਾ ਫਾਇਦਾ ਕੀ ਹੈ ਮੈਨੂੰ ਦੱਸਣਾ
ਹਾਂ
ਇਹਦੇ ਨਾਲ ਫਿਰ ਬੰਦਾ ਮੰਨ ਲਓ ਬੰਦੇ ਦੀ ਉਮਰ ਸੌ ਸਾਲ ਦੀ ਬੰਦਾ ਦੋ ਸੌ ਸਾਲ ਤੱਕ ਜਿੰਦਾ ਰਹਿ ਸਕਦਾ
ਅੱਛਾ ਹੋੋ ਮਤਲਬ ਡਬਲ ਹੋ ਜਾਂਦੀ ਉਮਰ ਇੱਕ ਦਮ ਬੰਦੇ ਦੀ ਸਿਫ ਆ ਕਰਨ ਨਾਲ ਮੇਰੇ ਹਿਸਾਬ ਨਾਲ ਤਾਂ ਮੇਰੇ ਹਿਸਾਬ ਨਾਲ ਤਾਂ ਅੱਧੀ ਹੋ ਜਾਏਗੀ
ਉਹ ਨਹੀਂ ਨਹੀਂ ਉਹ ਤੇ ਲੋਕਾਂ ਦਾ ਮੰਨਣਾ ਫਿਰ ਨੀਂਦ ਕੰਟਰੋਲ ਜਾਂਦੀਆਂ ਨਾ ਐਵੇਂ ਦੇ ਹੋਰ ਬਹੁਤ ਤਰੀਕੇ ਨੇ
ਅੱਛਾ।
ਹੁਣ ਜਿਵੇਂ ਬੰਦਾ ਕੀ ਕਰੇ ਅਹ ਮੰਨ ਲਓ ਹੱਥ ਜਗ੍ਹਾ ਪੈਰ ਨਾਲ ਲਿਖਣਾ ਸ਼ੁਰੂ ਕਰਦੇ
ਹਾਂ-
ਠੀਕ ਹੈ ਤੇ
ਹਾਂ ਬੰਦਾ ਐਡਵਾਂਸ ਹੋ ਜਾਂਦਾ ਹੈ ਮਤਲਬ ਕਿਸੇ ਵੀ ਸਿਚੁਏਸ਼ਨ ਚ ਰਹਿਨਾ ਜੀਨਾ ਸਿੱਖ ਜਾਂਦਾ ਹੈ।
ਹੂ, ਹੂ, ਹੂ ਮੰਨ ਲਓ ਜਿਵੇਂ ਖਾਣਾ ਹੈ ਉਹ ਮੂੰਹ ਦੀ ਜਗ੍ਹਾ ਨੱਕ ਨੱਕ ਤੋ ਖਾਣਾ ਸ਼ੁਰੂ ਕਰਦੇ
ਅੱਛਾ।
ਐਵੇਂ ਥੋੜੇ ਮਤਲਬ ਜ਼ਿੰਦਗੀ ਚ ਛੋਟੇ ਮੋਟੇ ਸਟੈਪ ਲੈ ਲੈ ਕੇ ਨਾ
ਨਹੀਂ, ਫਿਰ ਅਗਰ ਕੋਈ ਹਾਰਡ ਚੀਜ਼ ਹੋਏਗੀ ਤੇ ਬੰਦਾ ਹਰ ਕੋਈ ਸਖਤ ਜਿਹੀ ਚੀਜ਼ ਹੋਏਗੀ ਬੰਦਾ ਖਾਏਗਾ ਕਿਵੇਂ, ਚਬਾਏਗਾ ਤਾਂ ਮੂੰਹ ਨਾਲ ਹੀ ਨਾ ਨੱਕ ਨਾਲ ਕਿਵੇਂ ਚਬਾ ਸਕਦਾ ਨਹੀਂ ਤੂੰ ਸੋਚ ਤੇ ਸਹੀ ਕੋਈ ਹਾਰਡ ਚੀਜ਼ ਹੈ। ਕੋਈ ਇਹ ਬਿਸਕੁਟ ਖਾਣਾ ਤੂੰ ਆਪਣੀ ਨੱਕ ਚ ਪਾ ਲੇਗਾ ਤੇ ਉਹਨੂੰ ਖਾਏਗਾ ਕਿਵੇਂ
ਉਹ ਫਿਰ ਕੀ ਹੋਏਗਾ ਮੈਂ ਦੱਸਣਾ ਤੁਹਾਨੂੰ, ਉਹਨਾਂ ਕੇ ਆਪਨੇ ਆਪ ਆਦਤ ਬਣਾ ਦਿੰਦਾ ਉਸ ਚੀਜ਼ ਦੀ ਫਿਰ ਤੁਸੀਂ ਪਾਓ ਨੱਕ ਤੇ ਖੁੱਦ ਦੰਦ ਹੁੰਦੇ ਨੇ
ਅੱਛਾ।
ਠੀਕ ਹੈ, ਉਹ ਫਿਰ ਉਹ ਦੰਦ ਨਾਲ ਚਬਾੰਦਾ ੳਨੁ ਅਛਾ ਜਿਹੜੇ ਵਾਲ ਨੀ ਹੈਗੇ ਨੇ ਐਕਚੁਲੀ ਕਾਲੇ ਦੰਦ ਹੀ ਨੇ
ਅੱਛਾ।
ਹਾਂ ਚਬਾਨ ਦਾ ਕੰਮ ਕਰਦੇ ਨੇ ਖੁਦ ਵੇਖੋ ਮੂੰਹ ਦੇ ਹਾਂ ਮੂੰਹ ਦੇ ਵਿੱਚ ਕੀਨੇ ਬੱਤੀ ਦੰਦ ਹੁੰਦੇ ਨੇ ਤੇ ਪਰ ਨੱਕ ਦੇ ਵਿੱਚ ਕਿੰਨੇ ਹੁੰਦੇ ਨੇ ਵਾਲ ਕਦੀ ਸੋਚਿਆ
ਨਾ ਜੇ ਆਪਾਂ ਆਪਾਂ, ਉਹ ਜਿੱਦਾਂ ਦਾਲ ਚੋਲ ਖਾਨੇ ਆ ਉਸਦਾ ਫਿਰ ਨੂਨ ਮਿਰਚ ਪਾਣ ਦੀ ਜ਼ਰੂਰਤ ਹੀ ਨਹੀਂ ਸਿੱਧਾ ਨੱਕ ਚ ਪਾਓ ਤੇ ਉਹ ਸਿੱਧਾ ਮੂੰਹ ਚ ਢਿਡ ਚ ਹੈ।
ਹਾਂ ਇਹ ਗੱਲ ਹੈ, ਮਸਾਲਾ ਮਸੂਲਾ ਨਹੀਂ ਪਾਉਣਾ ਪੈਂਦਾ ਆਪ ਨੂੰ
ਹਾਂ ਉਹ ਡਾਇਰੈਕਟ ਹੀ ਫਿਰ ਹੋ ਜਾਂਦੇ ਨਾ
ਹਾਂ ਪਰ ਇਹ ਵਾਲ ਸੋਰੀ ਇਹ ਵਾਲ ਨੁਸਕਾ ਮੈਂ ਨਹੀਂ ਕਰਦਾ
ਅੱਛਾ ਤੇ ਇਹਦੇ ਚ ਇੰਗਲਿਸ਼ ਦੇ ਵਰਡ ਨਹੀਂ ਯੂਜ ਕਰਨੇ ਹੈਗੇ ਮਾਫ਼ੀ ਦੋ ਐਵੇਂ ਐਵੇਂ ਕਹੋ
ਅੱਛਾ, ਮਾਫ਼ੀ ਦੇ ਜਨਾਬ
ਹਿੰਦੀ ਵੀ ਨੀ ਬੋਲਣੀ ਹੈਗੀ, ਪੰਜਾਬੀ ਬੋਲਣੀ ਏ।
ਠੀਕ ਹੈ ਜੀ।
ਹੋਰ, ਗਰਮੀ ਹੈਗੀ ਤੁਹਾਡੇ ਉੱਧਰ?
ਗਰਮੀ ਤਾਂ ਬਹੁਤ ਹੈ।
ਅੱਛਾ, ਲੈ ਤੁਹਾਡੇ ਉੱਧਰ ਗਰਮੀ ਹੈ, ਸਾਡੇ ਇੱਧਰ ਬਰਫ਼ ਪੈਂਣ ਦੀ ਹੈ ਮੈਂ ਬਰਫ਼। ਫਰਿਜ ਥੱਲੋਂ ਚੁੱਕ ਚੁੱਕ ਕੇ ਖਾਣ ਦੀ ਸੀ।
ਅੱਛਾ- ਅੱਛਾ ਠੀਕ ਹੈ, ਵੇਖ ਲਓ। ਮੌਸਮ ਦਾ ਕਿੰਨਾ ਫ਼ਰਕ ਪੈ ਜਾਂਦਾ?
ਹਾਂਜੀ।
ਤੇ
ਵੇਖਲੋ, ਫੇਰ ਆਪਾਂ ਹਾਂ ਫੇਰ ਆਪਾਂ। ਆਪਾਂ ਦੂਰ ਵੀ ਤਾਂ ਕਿੰਨੇ ਆ ਇੰਨੀ ਦੂਰ ਦਾ ਤੇ ਫੇਰ ਫ਼ਰਕ ਪੈ ਹੀ ਜਾਂਦਾ।
ਬੰਦਾ ਜੇ ਅਗਰ, ਆਪਾਂ ਜਿਵੇਂ ਇੱਕ ਸੈਂਟੀਮੀਟਰ ਦੀ ਦੂਰੀ ਹੈ ਆਪਣੀ।
ਹਾਂ
ਇੰਨੀ ਦੂਰੀ ਦੀ ਵਿੱਚ ਤਾਂ ਮਤਲਬ ਮੌਸਮ ਕਿੰਨਾ ਹੀ ਉਥਲ ਪੁਥਲ ਹੋ ਜਾਂਦਾ।
ਸਹੀ ਗੱਲ ਏ ਫਿਰ। ਥੋੜ੍ਹਾ- ਥੋੜ੍ਹੀ ਹੁੰਦਾ, ਇੱਕ ਸੈਂਟੀਮੀਟਰ ਕਿੰਨਾ ਡਿਸਟੈਂਸ ਲੱਗ ਜਾਂਦਾ।
ਹਮ। ਘੱਟੋ ਘੱਟ ਪਹੁੰਚਣ ਲੱਗੇ ਇੱਕ ਸੈਕਿੰਡ ਲੱਗ ਜਾਂਦਾ।
ਹੋਰ ਇੱਕ ਸੈਕਿੰਡ ਪਤਾ ਇੱਕ ਸੈਕਿੰਡ ਚ ਕੀ ਕੀ ਹੋ ਜਾਂਦਾ।
ਹੋਰ।
ਹਾਂ।
ਇਹ ਟਾਈਮ ਦੀ ਕੀਮਤ ਪਤਾ ਹੋਣੀ ਚਾਹੀਦੀ ਬੰਦੇ ਨੂੰ ਹਾਂ।
ਕਿੰਨਾ ਟਾਈਮ ਹੋ ਗਿਆ ਵੇਖਾ ਇੱਕ ਵਾਰੀ ਕਿੰਨਾ ਟਾਈਮ ਹੋ ਗਿਆ। ਬਸ। ਅੱਧਾ ਮਿੰਟ ਰਹਿ ਗਿਆ ਹੋਰ ਦਸ ਮਿੰਟ ਪੂਰੇ ਹੋਣ ਵਾਲੇ ਨੇ ਥੋੜੀ ਦੇਰ ਹੋਰ ਗੱਲ ਕਰ ਲੈਂਦੇ ਹੈ।
ਅੱਛਾ ਠੀਕ ਹੈ। ਬਸ ਮੈਂ ਤੇ। ਵੇਖਦਾ ਪਿਆ ਬਾਹਰ। ਉਹ ਬਸ ਆਨਾ ਮੈਂ ਉਹ ਵੇਖਣਾ ਪਿਆ ਕਿ ਬਾਹਰ ਚੌਕੀਦਾਰ ਹੈਗਾ ਕਿ ਨਹੀਂ ਹੈਗਾ।
ਅੱਛਾ।
ਹਾਂਜੀ।
ਅੱਛਾ।
ਹਣ ਦੀ ਪੁੱਛਿਆ ਸੀ ਚੌਕੀਦਾਰ ਚੌਕੀਦਾਰ ਵੀ ਕਰਨੇ। ਉਹ ਹੈਗਾ ਇੱਥੇ ਸ਼ਹਿਰ ਚ ਰਹਿੰਦਾ ਹੈਗਾ। ਪੱਕੀ ਗੱਲ ਹਾਂ।
ਅੱਛਾ, ਸਮਝ ਆ ਗਈ।
ਉਹ ਮਤਲਬ ਰਕਸ਼ਾ -ਰੁਕਸ਼ਾ ਕਰਦੇ ਆ ਨਾ ਗੱਡੀ ਨੂੰ।
ਅੱਛਾ- ਅੱਛਾ ਮੈਂ ਸੁਣਿਓ ਤਿੰਨ ਚਾਰ ਵਜੇ ਈ ਡਿਊਟੀ ਤੇ ਬੈ ਜਾਂਦਾ।
ਨਹੀਂ ਹੁਣ ਤਾਂ ਹੀ ਬਹਿ ਜਾਂਦਾ ਮੈਂ ਬਸ ਵੇਖਣ ਚਲਾ ਉਹ ਨੂੰ।
ਇਹਦਾ ਮਤਲਬ ਸਾਰੀ ਰਾਤ ਸੌਂਦਾ ਹੀ ਨਹੀਂ ਉਹ।
ਨਾਂ।
ਅੱਛਾ।
ਉਹਨੂੰ ਹੈਲੋ ਹੀ ਕਰਨ ਚੱਲਾ ਮੈਂ।
ਅੱਛਾ ਮਤਲਬ ਸਾਡੇ ਘਰ ਦੀ ਨਿਰਾਨੀ ਰੱਖਦਾ ਉਹ।
ਹਾਂ ਰੱਖਦਾ ਤਾਂ ਸਾਰਿਆਂ ਦੇ ਘਰ ਦੀ ਪਰ ਜ਼ਿਆਦਾ ਸਾਡੇ ਘਰ ਦੀ ਪਤਾ ਨੀ ਹੈ।
ਅੱਛਾ ਪੈਸੇ ਪੈਸੇ ਲੈਂਦਾ ਜਾ ਫਰੀ ਵਿਚ?
ਫਰੀ ਵਿੱਚ।
ਫੇਰ ਤਾਂ ਵਧੀਆ।
ਹਾਂ ਹੈਲੋ ਬੋਲਣ ਚੱਲਾ ਮੈਂ ਉਹਨੂੰ ਬੋਲਣੀ ਪੈਂਦੀ ਹੈ ਰੋਜ਼ ਜਿਸ ਦਿਨ ਨਾ ਬੋਲਾਂ ਫੇਰ ਨਾਰਾਜ਼ ਹੋ ਜਾਂਦਾ।
ਅੱਛਾ ਅੱਛਾ ਇੱਕ ਵਾਰੀ ਮੈਨੂੰ ਟੈਮ ਵੇਖਣ ਦੇ ਕਿੰਨਾ ਟੈਮ ਹੋ ਗਯਾ ਹੈ। ਬਸ ਦੋ ਮਿੰਟ, ਕਿੱਥੇ ਗਿਆ। ਬਸ ਹੋ ਗਿਆ ਟਾਈਮ, ਚੱਲ ਠੀਕ ਏ।
ਠੀਕ ਜੀ ਕਰਨਾ ਮੈਂ ਬਾਅਦ ਚੋਂ, ਹੈਲੋ ਕਰਕੇ ਆਇਆ ਉਹਨੂੰ
ਠੀਕ ਏ
ਕਿ
ਹਮ।